ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
ਮੈਂ ਵਧੀਆ ਤੁਸੀਂ ਦੱਸੋ?
ਵਧੀਆ, ਬਸ ਕੁਛ ਨੀ ਮੈਂ ਕੇਆ ਤੁਸੀ ਕੈ ਰੇ ਸੀ ਕਿ ਮੈਂ ਪੁੱਛਾਂ ਕਿ ਕਿਤੋ ਕਿਤਾਬਾਂ ਪੜ੍ਹਨੀਆਂ ਅੱਛੀਆਂ ਹੈਗੀਆਂ ਕਿ ਮੂਵੀ ਦੇਖਨੀ ਐ। ਮੈਂ ਕੈ ਚਲੋ ਦੱਸਦੀ ਆਂ ਤੁਆਨੂੰ ਫਾਏਦੇ ਕੀ ਐ ਓਦੇ ਔਰ ਨੁਕਸਾਨ ਕੀ ਹੈਗੇ। ਦੋਨਾਂ ਚੀਜ਼ਾਂ ਦੇ ਦੇਖੋ
ਕਰੋ ਕੀ ਕੀ ਸਈ ਰੈਂਦਾ ਐ। ਕਿੱਦਾਂ ਕਿਦੇ ਚ ਤਾਡਾ ਜਾਦਾ ਇੰਟਰਸਟ ਚੈ ਹੈਨਾ।
ਦੇਖੋ ਮੈਨੂੰ ਤੇ ਦੇਖੋ ਕਿਤਾਬਾਂ ਪੜ੍ਹਨੀਆਂ ਪਸੰਦ ਹੈਗੀਆਂ। ਪਰ ਦੇਖੋ ਮੂਵੀ ਵੇਖਣ ਦੇ ਵੀ ਅਪਨੇ ਫਾਏਦੇ ਹੈਗੇ ਅਪਣਨੇ ਨੁਕ ਸਾਨ ਹੈਗੇ। ਕਿਉਂਕਿ ਮੂਵੀ ਤੁਸੀ ਮਤਲਬ ਏਕ ਤੇ ਤਿੰਨ ਘੰਟੇ ਦੀ ਮੂਵੀ ਹੋਈ, ਤੁਸੀਂ ਦੇਖਦੇ ਹੋ ਜਾ ਕੇ ਮੂ ਥੀਏਟਰ 'ਚ, ਜਿਵੇਂ ਘਰ ਵੀ ਮੋਬਾਇਲ ਫੋਨ 'ਚ ਵੀ ਦੇਖੋ ਜਾਂ ਟੀਵੀ 'ਚ ਵੀ ਦੇਖੋ। ਕਿਉਂਕਿ ਉਹਦੇ ਵੀ ਫਾਇਦੇ ਹੈਗੇ ਆਪਣੇ ਹੈਗੇ ਕਰੈਕਟਰ ਦੇਖਣ ਨੂੰ ਮਿਲਦਾ ਹੈਗਾ ਜੱਜ ਨੀ ਕਰਨਾ ਪੈਂਦਾ। ਹੁਨ ਤੁਸੀਂ ਅਗਰ ਕਿਤਾਬਾਂ ਪੜ ਰਹੇ ਹੋ, ਤੇ ਕਿਤਾਬਾਂ ਦੇ ਤੇ ਅਸੀਂ ਕਰੈਕਟਰ ਨੂੰ ਮਤਲਬ ਕਹਿੰਦੇ ਨੇ ਜਿੰਨੀ ਤੁਸੀਂ ਕਿ ਹਾਂ ਜੱਜ ਇਮੈਜਿਨ ਕਰਨੀ ਪੈਂਦੀ ਹੈਗੀ, ਪਰ ਮੂਵੀ 'ਚ ਤੁਸੀਂ ਕੁਛ ਇਮੇਜ ਨਹੀਂ ਕਰਦੇ, ਤੁਸੀਂ ਸਾਫ ਕਲੀਅਰ ਤਾਂ ਤੁਹਾਨੂੰ ਦੇਖਣ ਨੂੰ ਮਿਲਦਾ ਹੈਗਾ। ਹਰ ਚੀਜ਼ ਦੇਖਣ ਨੂੰ ਮਿਲਦੀ, ਫਾਈਟਿੰਗ ਹੋ ਗਿਆ, ਰੋਮੈਂਸ ਹੋ ਗਿਆ ਡਰਾਮਾ ਹੋ ਗਿਆ ਸਾਰੀ
ਇੱਕ ਐਂਟਰਟੇਨਮੈਂਟ ਐਂਟਰਟੇਨਮੈਂਟ ਹੋ ਜਾਂਦਾ ਨਾ ਥੋੜਾ, ਮੂਵੀ ਨਾਲ ਤੇ ਕੰਟੀਨਿਊ ਅਗਰ ਕਿਤਾਬਾਂ ਪੜ੍ਹੀ ਜਾਓ ਪੜ੍ਹੀ ਜਾਓ ਓ ਥੋੜਾ ਬੋਰਿੰਗ ਵੀ ਲੱਗਣ ਲੱਗ ਜਾਂਦਾ ਏ, ਮੂੰਵੀਆਂ ਸਾਨੂੰ ਇੱਕ ਦਿਨ 'ਚ ਦੋ- ਤਿੰਨ ਵਗਾ ਲਓ ਕਦੇ ਬੋਰ ਨੀ ਹੋਵਾਂਗੇ। ।
ਹਾਂ ਓ
ਐਂਟਰਟੇਨਮੈਂਟ ਮਿਲਦਾ ਨਾ, ਥੋੜਾ ਐਂਟਰਟੇਨਮੈਂਟ ਹੁੰਦਾ। ਅੱਛੀ ਮੂਵੀ ਹੋਵੇ ਤੇ ਅੱਛਾ ਵੀ ਲੱਗਦਾ ਹੈਨਾ।
ਨਹੀਂ ਅੱਛਾ ਵੀ ਲੱਗਦਾ, ਨਾਲ ਮੂਵੀ ਦੇ ਉੱਤੇ ਵੀ ਅੱਜ- ਕੱਲ ਦੇਖੋ ਅੱਛੀ- ਅੱਛੀ ਦੇਖੋ। ਹਮ ਲੋਕਾਂ ਲਈ
ਸਿੱਖਣ ਨੂੰ ਵੀ ਕੁਛ ਮਿਲਦਾ, ਹਾਂਜੀ ਕਈ ਤਰ੍ਹਾਂ ਦੀ ਮੂਵੀ ਤੇ ਬਹੁਤ ਅੱਛੀਆਂ ਅੱਛੀਆਂ ਚਲੀਆਂ ਹੈਂ। ਹਨਾ, ਬਹੁਤ ਅੱਛੀਆਂ ਆਈਆਂ ਮੂਵੀ।
ਫਰੀਡਮ ਫਾਈਟਰ ਦੇ ਉੱਤੇ ਕਿੰਨੀ ਅੱਛੀਆਂ ਅੱਛੀਆਂ ਮੂਵੀਆਂ ਬਣੀਆਂ ਹੋਈਆਂ ਸਾਡੇ ਦੇਸ਼ ਦੇ ਫਰੀਡਮ ਫਾਈਟਰ ਹੋ ਗਏ, ਜਿਵੇਂ ਕੋਈ ਕਰੈਕਟਰ ਹੋ ਗਿਆ ਜਿਹਨੇ ਕੋਈ ਕੰਮ ਕੀਤਾ, ਜਿਵੇਂ ਕਲਪ ਨਾਂ ਚਾਵਲਾ ਹੀ ਹੋ ਗਈ, ਜਿਹਨੇ ਦੇਸ਼ ਦਾ ਨਾਮ ਰੋਸ਼ਨ ਕੀਤਾ।
ਹਮ -ਹਮ, ਬਿਲਕੁਲ- ਬਿਲਕੁਲ ਐਵੇਂ ਤੇ ਬਹੁਤ ਹੀ ਮੂਵੀ ਅੱਛੀ- ਅੱਛੀ ਆਈ ਹੈ ਕਿ ਉਸ ਟੈਨਸ ਸਾਨੂੰ ਥੋੜ੍ਹਾ ਅ ਇਨਕਰੇਜ ਕਰਦੀ ਕਿ ਅਸੀਂ ਅਸੀਂ ਵੀ ਐਦਾਂ ਦਾ ਕਰੀਏ ਹਨਾ।
ਹਾਂਜੀ- ਹਾਂਜੀ ਉਹ ਤੇ ਹੈ।
ਹਮ- ਹਮ -ਹਮ ਕਿਤਾਬਾਂ ਪੜ੍ਹਨਾ ਵੀ ਥੋੜਾ ਟਾਈਮ ਪਾਸ ਅੱਛਾ ਹੁੰਦਾ, ਥੋੜਾ ਐਵੇਂ ਲੱਗਦਾ ਕਿ ਹੁਣ ਪੜ੍ਹਨੀਆਂ ਚਾਹੀਦੀ ਹੀ, ਰੀਡ ਬੁੱਕ ਰੀਡਿੰਗ ਬਹੁਤ ਅੱਛੀ ਹੈ ਵੈਸੇ ਹੈਨਾ
ਹਾਂ, ਨਹੀਂ ਬੁੱਕ ਰੀਡਿੰਗ ਬੁੱਕ ਰੀਡਿੰਗ ਤੇ ਦੇਖੋ ਤੁਸੀਂ ਅਗਰ ਪੜ੍ਹਦੇ ਹੋ ਨਾ, ਹਾਂ ਤੁਸੀਂ ਮਤਲਬ ਤਾਡਾ ਮਾਇੰਡ ਡਿਵਲਪ ਹੁੰਦਾ, ਦੇਖੋ ਮੂਵੀ ਦੇਖਣ ਨਾਲ। ਤਾਡਾ ਨਾ ਮਾਈੰਡ ਜਿਹੜਾ ਹੈਗਾ ਉਹ ਡਿਵਲਪ ਨਹੀਂ ਹੋਗਾ ਉਹ ਮਾਈੰਡ ਚੱਲਦਾ ਹੈ ਬਸ। ਮਾਇੰਡ ਦਾ ਅਸੀਂ ਯੂਜ ਤਦ ਕਰਦੇ ਜਦ ਕਿਤਾਬ ਪੜ੍ਹ ਰਹੇ ਹੈਗੇ, ਕਿਤਾਬ ਪੜ੍ਹਦੇ ਹੋਏ ਤੁਸੀਂ। ਤੇ ਨਾ ਤੁਸੀਂ ਇੱਕ ਤਾਂ ਤੁਹਾਨੂੰ ਨੌਲੇਜ ਵੀ ਬੜੀ ਮਿਲਦੀ ਏ, ਤੁਸੀਂ ਪੜ੍ਹਦੇ ਹੋ ਤੇ ਤੁਹਾਨੂੰ ਬੋਲਣ ਦੀ, ਪਰਣਤੇਸ਼ਨ ਦੀ ਐਹ ਸਾਰੀ ਚੀਜ਼ਾਂ ਦੀ ਬੜੀ ਨੋਲੇਜ ਮਿਲਦੀ ਹੈਗੀ ਨਾ
ਜੀ, ਜੀ, ਜੀ ਬਿਲਕੁਲ, ਬਿਲਕੁਲ।
ਦੇਖੋ ਪਤਾ ਨੀ ਤੁਸੀਂ ਸੁਣਿਆ ਹੋਏਗਾ ਕਿ ਨਹੀਂ ਸੁਣਿਆ ਹੋਏਗਾ ਜਦ ਅਸੀਂ ਸਕੂਲ ਜਾਂਦੇ ਸੀ ਨਾ ਬੋਲਦੇ ਸੀ। ਕਿ ਜਿਹੜੀ ਕਿਤਾਬਾਂ ਹੁੰਦੀਆਂ ਨਾ, ਉਹ ਸਫਲਤਾ ਦੀ ਕੁੰਜੀਆਂ ਹੁੰਦੀਆਂ।
ਪੂੰਜੀ ਹੁੰਦੀ, ਹਾਂ ਬਿਲ ਬਿਲਕੁਲ, ਬਿਲਕੁਲ ਕਿ ਜਿੰਨਾ ਜ਼ਿਆਦਾ ਪੜਾਂਗੇ ਤੇ ਓਨਾ ਜ਼ਿਆਦਾ ਅੱਗੇ ਵੱਧਾਂਗੇ।
ਹਾਂ, ਕਿਉਂਕਿ ਪੈਲੇ ਦੇ ਟਾਈਮ ਚ ਨਾ ਤੇ ਬੰਦੇ ਕੋਲੋਂ ਨਾ ਟੀ ਵੀ ਸੀ, ਨਾ ਮੋਬਾਈਲ ਸੀ ਤੇ ਏਸ ਕਾਰਨ ਤੇ ਕੈਂਦੇ ਸੀ ਕਿ ਲੋਕੀ ਕਿ ਕਿਤਾਬਾਂ ਜੇੜੀਆਂ ਹੈਗੀਆਂ, ਓਹ ਬੰਦੇ ਦੀ ਲਾਈਫ ਐ। ਕਿਉਂਕਿ ਕਿਤਾਬਾਂ ਨਾਲ ਈ ਬੰਦਾ ਜੇੜਾ ਬਣਦਾ ਸੀ, ਪਰ ਹੁਣ ਤੇ ਚਲੋ ਨਈ-ਨਈ ਟੈਕਨੋਲੋਜੀ ਆ ਗਈ ਏ।
ਨਾਂ ਅੱਜ-ਕੱਲ ਕਿ ਤਾਂਬਾ ਬੋਹਤ ਹੀ ਰੇਅਰ ਈ ਕੋਈ ਪੜ੍ਹਦਾ ਹੋਏਗਾ ਤੇ ਪੜ੍ਹਦਾ ਹੋਏਗਾ। ਅਦਰਵਾਈਜ਼ ਅੱਜ-ਕੱਲ ਤਾਂ ਬੋਹਤ ਈ ਟੈਕਨੋਲੋਜੀ ਐ। ਜਿਦੇ ਜਿਨੂੰ ਯੂਜ ਕਰਕੇ ਲੋਕੀ ਆਪਣੀ, ਹਾਂ
ਤੇ ਐ ਕਿ ਕਿਤਾਬਾਂ ਦੀ ਜਗ੍ਹਾ ਕੋਈ ਨੀ ਲੈ ਸਕਦਾ। ਪਰ ਕਦੀ ਐ ਗੱਲ ਵੀ ਸੋਚਣਾ ਤੁਸੀਂ, ਕਿਉਂਕਿ ਸਾਨੂੰ, ਏਕ ਤਾਂ ਮਨ ਦੀ ਸ਼ਾਂਤੀ ਮਿਲਦੀ ਐ ਕਿ ਸਾਡਾ ਮਾਇੰਡ ਫਰੈਸ਼ ਹੁੰਦਾ ਐ। ਸਾਨੂੰ ਸਟਰੈਸ ਵੀ ਨੀ ਹੂੰਦਾ ਕਿਉਂਕਿ ਅ ਮੂਵੀ ਦੇ ਅੰਦਰ ਅਸੀ ਸਿਰ ਲੜਾਈ ਵ ਝਗੜਾ ਦੇਖਦੇ ਹੈਗੇ ਆ-
ਹਾਂ, ਹੂੰ। ਓ ਚੀਜ਼ ਨੂੰ ਸੋਚਦੇ ਆ ਹਾਏ ਹੁਣ ਏਨੂੰ ਕੀ ਹੋਏਗਾ, ਐ ਕੀ ਹੋਏਗਾ ਕੋਈ ਸੀਰੀਅਲ ਦੇਖ ਕੋਏ ਜਾਂ ਕੁਛ ਹੋਏਗਾ, ਏਦਾਂ ਦਾ ਲੱਗਾ ਰੈਂਦਾ। ਬੁੱਕ ਇਸ ਤੇ ਸਾਨੂੰ ਪਤਾ ਐ ਕਿ ਏ ਸਾਡੇ ਕੋਲ ਈ ਐ ਹਨਾ ਅਸੀਂ ਪੜਾਂਗੇ ਸਾਨੂੰ ਨੌਲੇਜ ਓਦਾ ਐਂਡ ਪਤਾ ਲੱਗ ਜਾਏਗਾ ਓਦਾ ਕੀ ਹੋਯਾ ਕੀ ਨੀ ਹੋਯਾ ਹੈਨਾ।
ਐ ਵੀ ਸਾਰੀ ਚੀਜ਼ਾਂ ਗੱਲ ਐ ਔਰ ਸਾਰੀ ਐਵੀ ਹੈਗੀ ਨਾ ਕਿ ਦੇਖੋ ਪੜ੍ਹਨ ਨਾਲ ਤੁਆਨੂੰ ਸ਼ਾਂਤੀ ਵੀ ਮਿਲਦੀ ਹੈਗੀ ਤੁਸੀਂ ਅਗਰ ਖਾਲੀ ਬੈਠੇ ਓ ਤੁਆਡਾ ਮਾਇਡ ਕਿੱਥੇ ਹੋਰ ਨਾ ਜਾ ਕੇ ਤੁਆਡਾ ਟੀ ਵੀ ਚ ਨਈ ਮਨ ਲੱਗ ਰੇਆ। ਤੇ ਲਾਈਟ ਨਈ ਹੈਗੀ, ਤੇ ਦੇਖੋ ਤੁਸੀਂ ਕਿਤਾਬ ਬੈ ਕੇ ਪੜ ਸਕਦੇ ਓ ਨਾ।
ਪੜ ਸਕਦੇ ਆ ਬਿਲਕੁਲ ਜੀ ਬਿਲਕੁਲ ਸਈ ਗੱਲ ਐ ਤੇ ਹਰ ਚੀਜ਼ ਐ ਈ ਏ ਨਾ ਕਿ ਆਪ ਏ ਸਾਡੇ ਤੇ ਹੱਥ ਇਚ ਹੁੰਦਾ ਐ ਕਿ ਸਾਨੂੰ ਕੀ ਅੱਛਾ ਲੱਗਦਾ ਏ ਕਿਵੇਂ ਅਸੀਂ ਆਪਣੇ ਆਪ ਨੂੰ ਟਾਲਨੇ ਆ। ਕਈ ਲੋਗ ਜ਼ਿਆਦਾਤਰ ਇੰਟਰਟੇਨਮੈਂਟ ਨੂੰ ਪਸੰਦ ਕਰਦੇ ਏ ਤੇ ਕਰਕੇ, ਮੂਵੀਆਂ, ਸੀਰੀਅਲ ਹਰ ਚੀਜ਼ ਦੇਖਦੇ ਨੇ ਹੈਨਾ। ਹੋਰ ਕੋਈ ਚੀਜ਼ ਜੇੜਾ ਖਾਲੀ ਬੈਨਾ ਮਤਲਬ ਪਸੰਦ ਕਰਦਾ ਸ਼ਾਂਤ ਰੈਨਾ। ਕਿਸੇ ਦਾ ਮਾਇੰਡ ਐਵੇਂ ਹੁੰਦਾ ਤੇ ਓ ਬੁੱਕ ਪੜ੍ਹਨਾ ਈ ਇਤਨਾ ਈ ਅੱਛਾ ਲੱਗਦਾ ਓਨੂੰ। ਹੈਨਾ।
ਹਾਂ ਕਿਤਾਬਾਂ ਦੇਖੋ ਪਰ ਕਿਤਾਬਾਂ ਪੜ੍ਹਨ ਚ ਨਾ ਕਦੀ ਬਸ ਮੂਵੀ ਦੇਖੋ ਅਸੀਂ ਅਸੀਂ ਤਿੰਨ ਘੰਟੇ ਦੀ ਦੇਖੀ ਫੇਰ ਸਾਨੂੰ, ਪੂਰਾ ਮਤਲਬ ਸਟਾਰਟਿੰਗ ਤੇ ਐਂਡ ਪੂਰਾ ਪਤਾ ਚੱਲ ਗਿਆ। ਪਰ ਕਿਤਾਬ ਕਈ ਵਾਰ ਐੰਨੀ ਲੰਬੀ ਹੋ ਜਾਂਦੀ ਐ, ਕਿ ਪੜ੍ਹਦੇ-ਪੜ੍ਹਦੇ ਨਾ ਬੰਦਾ ਬੋਰ ਵੀ ਹੋ ਜਾਂਦਾ।
ਬਿਲਕੁਲ-ਬਿਲਕੁਲ ਨੀਂਦ ਆਣ ਲੱਗ ਜਾਂਦੀ ਐ।
ਹਾਂ ਨੀਂਦ ਆਣ ਲੱਗ ਗਈ ਤੇ ਫੇਰ ਨਾ ਬੱਚੇ ਨਾ ਕਿਤਾਬਾਂ ਤੋਂ ਏਸ ਕਰਨ ਦੂਰ ਵੀ ਭੱਜਦੇ ਹੈਗੇ ਤੁਸੀਂ ਕਦੇ ਨੋਟਿਸ ਕੀਤਾ ਹੋਏਗਾ ਕਿ ਬੱਚਿਆਂ ਨੂੰ ਕਿਉਂ ਨੀ ਕਿਤਾਬਾਂ ਪੜ੍ਹਨੀਆਂ ਅੱਛੀਆਂ ਲੱਗਦੀਆਂ। ਕਿਉਂਕਿ ਓ ਏਨਾ ਲੰਬਾ ਪ੍ਰੋਸੈਸ ਦੇ ਦਿੰਦੇ ਹੈਗੇ ਕਿਤਾਬ ਦੇ ਅੰਦਰ, ਕਿ ਬੱਚੇ ਦੇਖੋ ਦੇਖੋ ਤੁਸੀਂ ਕਦੀ ਨੋਟਿਸ ਕੀਤਾ ਹੋਏਗਾ ਕਿ ਫੋਰਨ ਦੇ ਸਕੂਲ ਦੇ ਅੰਦਰ ਕਿਤਾਬਾਂ ਨੀ ਮਿਲਦੀਆਂ ਬੱਚਿਆਂ ਨੂੰ। ਓਥੇ ਸਿਰਫ ਜਨਰਲ ਜਨਰਲ ਨੌਲੇਜ ਦੇ ਗਈ ਦੀ ਗਈ ਬਾਕੀ ਕੁਛ ਨੀ ਓਨਾਂ ਨੂੰ ਮਿਲਣਾ। ਤੇ ਕਿਤਾਬਾਂ ਨੀ
ਹੂੰ, ਹਾਂਜੀ-ਹਾਂਜੀ, ਬਿਲਕੁਲ। ਐਈ ਐਨਾ ਏਥੇ ਦੇ ਬੱਚੇਆਂ ਨੂੰ ਮਤਲਬ ਸਾਰੀ ਜਗ੍ਹਾ ਤੇ ਮਤਲਬ ਬੱਚੇਆਂ ਨੂੰ ਏਨਾ ਬਰਡਨ ਦਿੱਤਾ ਦਿੱਤਾ ਜਾਂਦੈ। ਕਿਤਾਬਾਂ ਦੇ ਨਾਲ ਏਨਾ ਬੈਗ ਹੈਵੀ ਹੋ ਜਾਂਦਾ, ਓਨਾ ਅਪਣਾ ਵੇਜ ਵੇਟ ਨੀ ਹੁੰਦਾ ਜਿੰਨਾ ਬੱਚ ਚਨ ਬੈਗ ਚੁੱਕੇਆ ਹੁੰਦਾ।
ਹਾਂ।
ਹੈਨਾ। ਐ ਐ ਚੀਜ ਥੋੜ੍ਹੇ ਲੱਗਦੀ ਐ ਕਿ ਨਈਂ ਬੱਚੇਆਂ ਬੱਚੇਆਂ ਦੇ ਬਰਡਨ ਜਾਦਾ। ਪਰ ਸਾਡੇ ਟਾਈਮ ਤੇ ਨਈਂ ਸੀ ਏਨਾ ਹੈਨਾ, ਅੱਜ-ਕੱਲ ਬੱਚਿਆਂ ਤੇ ਜਾਦਾ ਵੇਟ।
ਹਾਂ, ਨਈਂ-ਨਈਂ, ਕਿਉਂਕਿ ਏਨਾ ਹੋਮਵਰਕ ਵਿਚਾਰੇ ਛੋਟੇ-ਛੋਟੇ ਬੱਚੇ ਬੱਚੇ ਸਕੂਲ ਤੋਂ ਆਰੇ ਹੁੰਦੇ ਦੇਖ ਕੇ ਲੱਗਦਾ, ਹਾਏ!
ਹਾਂ, ਕਿ ਏਨੇ-ਏਨੇ ਨੇ ਭਾਰੇ ਬੈਗ ਚੁੱਕੇ ਹੁੰਦੇ, ਸਈ ਗੱਲ ਸਾਰੇ ਦਿਨ ਪੜ੍ਹ ਕੇ ਉੱਤੋਂ ਐਡਾ ਭਾਰਾ ਬੈਗ ਚੁੱਕ ਕੇ ਲਿਆਦੇ ਨੇ ਯਾਂ ਤੇ ਓਨਾਂ ਦੀ ਮਾਵਾਂ ਨੇ ਚੁੱਕੇ ਹੁੰਦੇ ਨੇ ਜਾਂ ਓਨਾਂ ਨੇ ਆਪ ਚੁੱਕੇ ਹੁੰਦੇ ਨੇ। ਤੇ ਥੋੜਾ ਅਜੀਬ ਜੇਆ ਲੱਗਦਾ ਬਈ, ਕਿ ਏਨਾਂ ਦੇ ਥੋੜਾ ਜੇਆ ਏਨਾਂ ਤੋਂ ਬਰਡਨ ਘੱਟ ਹੋਣਾ ਚਾਈਦੈ।
ਹਾਂ, ਪਰ ਐ ਚਲੋ ਮੂਵੀ ਦੇਖਣ ਬਸ ਐ ਫਾਏਦਾ ਕਿ ਇੱਕ ਐੰਟਰਟੇਨਮੈਂਟ ਸੋਰਸ ਹੋ ਗਿਆ ਅਸੀ ਹੱਸਦੇ ਵੀ ਹੈਗੇ, ਰੋਂਦੇ ਵੀ ਹੈਗੇ, ਕਿਉਂਕਿ ਇਮੋਸ਼ਨਲ ਫੀਲ ਆਯਾ ਤਾਂ ਦੇਖੋ ਕਦੀ ਤੁਸੀਂ ਮੂਵੀ ਵੇਖੀ ਹੋਗੀ ਕਦੇ ਇਮੋਸ਼ਨਲ ਫੀਲ ਆਏ ਤੇ ਆਪਣੇ ਆਪ ਈਂ ਰੋਣਾ ਆ ਜਾਂਦਾ ਐ ਮਨੂੰ।
ਈ ਰੋਣਾ ਆ ਜਾਂਦੈ, ਸਈ ਗੱਲ ਏ। ਹਸੀ ਵਾਲਾ ਸੀਨ ਹੋਏ ਤਾ, ਹੱਸ ਪੈਨੇ ਆ, ਹੈਨਾ।
ਹਾਂ, ਓ ਤੇ ਹੈ।
ਐਵੇਂ ਨਈਂ ਕਾਰ ਸਕਦੇ ਨਾ ਕੋਈ ਹਸੀ ਵਾਲਾ ਸੀਨ, ਨਾ ਕੁਛ ਏਦਾਂ ਹੈਨਾ।
ਨਈਂ ਓਥੇ ਤੇ ਬੜਾ ਡੀਪਲੀ ਜਾਣਾ ਪਏਗਾ ਨਾ ਤੁਆਨੂੰ ਓਇ ਤੇ ਹੋ ਗਿਆ ਇੱਕ ਤੇ ਲੰਬੀ ਸਟੋਰੀ ਹੋ ਗਈ, ਲੰਬੀ ਸਟੋਰੀ ਨਾਲ ਬੰਦਾ ਨਾ ਕਦੀ-ਕਦੀ ਬੋਰ ਵੀ ਹੋ ਜਾਂਦਾ ਨਾ।
ਬੋਰ ਵੀ ਹੋ ਜਾਂਦਾ, ਓ ਬੋਰ ਤਾਂਹੀ ਹੁੰਦਾ ਫੇਰ ਤਾਂਹੀ ਨੀਂਦ ਆਨੀ ਸ਼ੁਰੂ ਹੋ ਜਾਂਦੀ ਏ। ਓ ਫੇਰ ਬੁੱਕ ਪੜ੍ਹਨ ਦਾ ਅੱਗੇ ਮਨ ਈਂ ਨਈਂ ਕਰਦਾ।
ਹਾਂ, ਕਿਉਂਕਿ ਫਿਲਮੈਂ ਦੇਖ
ਤਿੰਨ ਘੰ, ਟੇ ਚਾਰ ਘੰਟੇ ਦੀ ਹੋਈ ਚਲੋ ਮੂਵੀ ਦੇਖੀ ਇੰਟਰਟੇਨਮ ਕੀਤਾ ਘਰ ਨੂੰ ਆਏ, ਹੈਨਾ। ਯਾਂ ਫੋਨ ਤੇ ਦੇਖ ਲਈ ਯਾਂ ਘਰ ਟੀਵੀ ਤੇ ਦੇਖ ਲਈ, ਓ ਅਲੱਗ ਓ ਵੇ।
ਨਈਂ, ਮੂਵੀ ਵਿੱਚ ਵੀ ਦੇਖੋ ਅੱਜ-ਕੱਲ ਕਿੰਨੀ ਨੌਲੇਜ ਦੀ ਜਾਂਦੀ ਐਨਾ ਸਾਨੂੰ। ਸਾਡੇ ਦੇਸ਼ ਦੇ ਬਾਰੇ ਚ ਸਾਡੀ ਮਤਲਬ, ਬਾਕੀ ਅਗਰ ਤੁਸੀਂ ਇੰਗਲਿਸ਼ ਮੂਵੀ ਕਦੀ ਦੇਖੋ, ਤਾਂ ਸਾਨੂੰ ਪਤਾ ਚੱਲਦਾ ਫੋਰਨ ਦੀ ਲਾਈਫ ਕਿਵੇਂ ਹੈਗੀਏ? ਲੋਕੀ ਕਿਵੇਂ ਜੀ ਰਹੇ ਹੈਗੇ, ਕੀ ਹੈਗਾ ਕਰੈਕਟਰ। ਬੱਚਿਆਂ ਵਾਸਤੇ- ਵੀ ਕਿੰਨੀ-ਕਿੰਨੀ ਮੂਵੀ ਬਣੀ ਹੋਈ ਐ, ਕਾਰਟੂਨ ਵਾਲੀ। ਕਿਉਂਕਿ ਛੋਟੇ ਬੱਚੇ ਜਿਵੇਂ ਬੁੱਕ ਨੀਂ ਪੜ ਸਕਦਾ ਛੋਟਾ ਬੱਚਾ, ਓ ਘੱਟ ਤੋਂ ਘੱਟ ਕਾਰਟੂਨ ਕਰੈਕਟਰ ਵਾਲੀ ਮੂਵੀ ਵੇਖੇਗਾ, ਬੱਚੇ ਨੂੰ ਇੰਟਰਟੇਨਮੈਂਟ ਵੀ ਹੁੰਦੈ। ਬੱਚੇ ਨੂੰ ਲੱਗਦਾ ਵੀ ਐ ਕਿ, ਕੀ ਕਰਨੈ ਮੈਂ ਕਿਵੇਂ ਪਤਾ ਚੱਲਦਾ ਓ ਕਰੈਕਟਰ ਜੱਜ ਤੇ ਕਰ
ਬੋਤ ਕੁਛ ਸਿੱਖਣ ਨੂੰ ਮਿਲਦਾ ਐ ਹਾਂਜੀ-ਹਾਂਜੀ, ਓਨਾਂ ਨੂੰ।
ਕਿਉਂਕਿ ਛੋਟੇ ਬੱਚੇ ਨੂੰ ਤੇ ਕਿਤਾਬ ਪੜਾਣਾ ਬੜਾ ਮੁਸ਼ਕਿਲ ਕੰਮ ਹੈਗਾ ਨਾ।
ਮੂੰਵੀ ਤੇ ਜੀ-ਜੀ ਮੂਵੀ ਦਾ ਤਾਂ ਇੱਕ ਹੋ ਗਿਆ ਨਾ, ਪ੍ਰੈਕਟੀਕਲੀ ਕਿਸੇ ਨੂੰ ਸਮਝਾਣਾ ਕਿ ਐਵੇਂ ਕਰ ਕਿਸੇ ਸਮਝਾ ਰੇ? ਬੁੱਕ ਦਾ 'ਤੇ ਮਤਲਬ ਬੜਾ ਹੀ ਡੀਪਲੀ ਜਾਓਗੇ ਤਾਂ ਕੁੱਛ ਸਮਝ ਆਏਗਾ। ਫਿਰ ਬੰਦਾ ਸੋਚੇਗਾ ਫਿਰ ਬੰਦਾ-ਬੰਦਾ ਓ ਬੋਤ ਈ ਘੱਟ ਮਤਲਬ ਉਨੂੰ ਐਕਸੈਪਟ ਕਰ ਪਾਂਦਾ ਐ ਉਸ ਚੀਜ਼ ਨੂੰ ਹੈਨਾ।
ਓ 'ਤੇ ਹੈ ਨਾਲ ਪਰਿਵਾਰ ਨਾਲ ਵੀ ਮਿਲ ਕੇ ਤੁਸੀਂ ਜਿਵੇਂ ਤੁਸੀਂ ਅਗਰ ਫਰੈਂਡ ਸਰਕਲ ਗੇ ਓ ਮੁਵ ਤੁਸੀਂ ਮੂਵੀ ਵੇਖ ਰੇ ਓ ਤੁਸੀਂ ਫਰੈਂਡ ਨਾਲ 'ਤੇ ਮੂਵੀ ਦੇਖ ਸਕਦੇ ਓ, ਪਾਮਿਲੀ ਨਾਲ ਮੂਵੀ ਦੇਖ ਸਕਦੇ ਓ ਪਰ ਤੁਸੀਂ ਕਿਤਾਬ 'ਤੇ ਕੱਲੇ ਬੈਕੇ ਈ ਪੜ ਸਕਦੇ ਓ ਨਾ ਦੇਖੋ ਐ
ਕਿ ਪੜ ਸਕਦੇ ਓ ਬਿਲਕੁੱਲ। ਉਦੇ ਵਿੱਚ ਸਾਡੀ ਯੂਨਿਟੀ ਦਾ ਕੋਈ ਓ ਨਈ ਐ।
ਹਾਂ, ਹਾਂ ਤੁਸੀਂ ਹੁਣ ਦੇਖੋ ਹਾਂ ਜਿਵੇਂ ਹੁਨ ਤੁਸੀਂ ਕਮੇਡੀਅਨ ਮੂਵੀ ਵੇਖਣ ਗਏ ਓ ਫੈਮਿਲੀ ਨਾਲ 'ਤੇ ਤੁਸੀਂ ਦੇਖ ਰੇ ਓ ਤੇ ਤੁਸੀਂ ਫੈਮਲੀ ਨਾਲ ਆਪਣਾ ਟਾਈਮ ਸਪੈਂਡ ਕਰ ਰੇ ਓ ਨਾ। ਦੇਖੋ ਤੁਹਾਨੂੰ ਪਤਾ ਚੱਲਦਾ ਪਿਆ ਕਿ ਫੈਮਿਲੀ ਹੈ ਮੇਰੀ। ਪਰ ਬੁੱਕ ਤਾਂ ਕੀ ਐ, ਬੁੱਕ ਤੇ ਕੱਲੇ ਬੈ ਕੇ ਪੜਨਾ ਐ, ਕੱਲੇ ਬੈ ਕੇ ਈ ਹੱਸਣਾ, ਕੱਲੇ ਬੈ ਕੇ ਈ ਰੋਣਾ।
ਹਾਂ ਸਈ ਗੱਲ ਏ, ਸਈ ਗੱਲ ਏ। ਓ, ਮਤਲਬ ਟਾਈਮ ਸਪੈਂਡ ਨੀ ਕਰ ਸਕਦੇ ਅਸੀਂ ਆਪਣੀ ਫੈਮਲੀ ਨਾਲ।
ਹਾਂ।
ਓ ਕੱਲੇ ਪਣ ਦਾ ਈ ਹੋਵੇ, ਮੈਂ ਉਹੀ ਤੇ ਕੈ ਰੀ ਆ ਜੇੜੇ ਬੁੱਕ ਰੀਡਿੰਗ ਕਰਦੇ ਨੇ ਓ ਕੱਲੇ ਬੈਕੇ ਈ ਕਰ ਸਕਦੇ ਆ। ਹੋਰ ਉਨਾਂ ਨੂੰ ਓ ਨਈ ਐ।
ਹਾਂ। ਦੇਖੋ ਕਿਤਾਬਾਂ ਪੜਨੀਆਂ, ਮੂਵੀ ਵੇਖਣੀਆ, ਦੋਨੋ ਆਪਣੀ-ਆਪਣੀ ਜਗਾ ਹੈਗੀਆਂ। ਐਵੇਂ ਦੀ ਕੋਈ ਗੱਲ ਨੀ ਹੈਗੀ ਕਿਉਂਕਿ ਦੇਖੋ ਕਿਤਾਬਾਂ ਵੀ ਆਪਣੀ ਜਗਾ ਐ, ਮੂਵੀ ਵੀ ਆਪਣੀ ਜਗਾ ਐ।
ਹਰ ਚੀਜ਼ ਦਾ ਆਪਣਾ ਇੱਕ ਓਵੇ। ਹਨਾ ਓ 'ਤੇ ਹੂੰ ਕਿਸੇ ਨੂੰ ਪਸੰਦ ਏ ਕਿਤਾਬਾਂ ਪੜਨਾ 'ਤੇ ਕਿਸੇ ਨੂੰ ਦੇਖਣੀ ਮੂਵੀ ਦੇਖਣਾ। ਓ 'ਤੇ ਆਪਣਾ-ਆਪਣਾ ਸੋਚ ਐ।
'ਤੇ ਹੈਗੀ ਐ ਦੋਨੋ ਦੇ ਆਪਣੇ-ਆਪਣੇ ਨੁਕਸ ਥਾਂਨ ਹੈਗੀ ਏ ਨਾ ਹੈ।
ਹਾਂ ਬਿਲਕੁੱਲ ਹਰ ਚੀਜ਼ ਦਾ ਦੇਖੋ ਫਾਇਦਾ ਵੀ ਐ, ਨੁਕਸਾਨ ਵੀ ਏ ਹੈਨਾ। ਕੋਈ ਵੀ ਚੀਜ਼ ਬਸ ਐਹੀ ਏ ਅਸੀਂ ਲਿਮਟਿਡ ਵਿੱਚ ਰੈ ਕੇ ਕਰੀਏ 'ਤੇ ਜਿਆਦਾ ਵਧੀਆ ਐ।
ਦੇਖੋ ਮੂਵੀ ਬਣਾਣ 'ਚ ਪੈਸਾ ਕਿੰਨਾ ਲੱਗਦੈ ਨਾ, ਕਿਤਾਬਾਂ 'ਤੇ ਫੇਰ ਵੀ ਸਸ ਤੀ ਛੱਪ ਜਾਂਦੀ ਹੋਗੀ ਐ ਵੀ ਇੱਕ ਬੈਨੀ ਫਿਟਲ ਲੋਸ ਦਾ ਮਾਮਲਾ ਮੈਨੂੰ ਯਾਦ ਆਇਆ ਕਿ ਮਤਲਬ ਡਿਸਕਸ ਕਰਨ 'ਚ ਬੈਠੀ ਏ। 'ਤੇ ਐ ਵੀ ਹੈਗਾ ਏ ਕਿ ਮੈਂ ਮੂਵੀ ਬਣਾਣ 'ਚ ਜਿਆਦਾ ਟਾਈਮ ਲੱਗਦਾ ਐ ਨਾ।
ਹਾਂਜੀ-ਹਾਂਜੀ-ਹਾਂਜੀ।
ਐਸ ਕਾਰਨ।
ਐ ਮੂਵੀ 'ਤੇ ਆਏ ਦਿਨ ਬਣਦੀ ਏ ਕਿ ਤਾਬ 'ਤੇ ਇੱਕ ਵਾਰੀ ਲਿਖੀ ਜਾਏਗੀ 'ਤੇ ਉਦੇ ਅਸੀਂ ਕਿੰਨੇ ਹੀ ਓ ਛਪਵਾ ਸਕਨੇ ਆ।
ਹਾਂ-ਹਾਂ ਐ ਵੀ ਹੈਗਾ ਨਾ ਮੈਂ ਏਈ ਸੋਚ ਰੀ ਸੀ ਬੈਕੇ ਕਿ ਅ ਵੀ
ਐਨੇ ਪੈਸੇ ਲੈਂਦੀ ਏ ਕਿ ਉਦੇ 'ਤੇ ਕਈ ਕਿਤਾਬਾਂ ਲਿਖੀਆਂ ਜਾਣ, ਹੂੰ ਚਲੋ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਥੈਂਕੂ ਜੀ, ਸ ਸ਼੍ਰੀ ਕਾਲ। ਸ ਸ਼੍ਰੀ ਕਾਲ ਜੀ।